ਹਾਂਜੀ ਸਤਿ ਸ਼੍ਰੀ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਵਧੀਆ ਹੋਰ ਕੀ ਕਰਦੇ ਪਏ ਓ।
ਬਸ ਕੁਛ ਨੀ ਏਸੀ ਦੀ ਹਵਾ ਨੀਚੇ ਬੈਠੇ ਹੋਏ ਸੀਗੇ।
ਤੇ ਏਵੇ ਕੰਮ ਕਰਦੇ ਪਏ ਨੇ।
ਉਹ ਤੁਹਾਨੂੰ ਪਤਾ ਬਾਹਰ ਤਾਂ ਬੈਠਿਆ ਨੀ ਜਾਂਦਾ ਹੈਗਾ ਹੁਣ ਏਸੀ ਦੀ ਇੰਨੀ ਆਦਤ ਪਈ ਹੋਈ ਹੈ।
ਹਾਂਜੀ ਤੇ ਗਰਮੀ ਵੀ ਇਤਨੀ ਹੈ ਨਾ ਕੀ ਕਰੀਏ।
ਬਿਲਕੁਲ -ਬਿਲਕੁਲ ਇਹ ਤਾਂ ਗੱਲ ਸਹੀ ਹੈ ਹੁਣ ਦੇਖੋ ਚਲੋ ਲਾਈਟ ਵਗੈਰਾ ਚਲੀ ਜਾਂਦੀ ਆ ਹਨਾ ਜਦੋਂ ਉਦੋਂ ਦੇਖੋ ਆਪਾਂ ਨੂੰ ਨੀਚੇ ਹੀ ਬੈਠਣਾ ਪੈਂਦਾ ਹੈ ਨਾ ਕਿਉਂਕਿ ਲਾਈਟ ਗਈ ਦੇ ਵਿੱਚ ਤਾਂ ਕੋਈ ਚੱਲਦਾ ਨੀ ਹੈਗਾ ਪਰ ਮਤਲਬ ਇੰਨੀ ਜਿਆਦਾ ਘਬਰਾਹਟ ਹੁੰਦੀ ਹੈ ਨਾ ਮਤਲਬ ਜਦੋਂ ਏਸ ਏਦੀ ਆਦਤ ਪੈ ਜੇ ਫਿਰ ਤਾਂ ਦੇਖੋ ਬੈਠਾ ਹੀ ਨਹੀਂ ਜਾਂਦਾ ਹੈਗਾ ਬਿਨਾਂ ਏ ਸੀ ਤੋ ਹਾਂਜੀ -ਹਾਂਜੀ ਮਤਲਬ ਹਨਾ ਦੇਖੋ ਪਹਿਲਾਂ ਵੀ ਦੇਖੋ ਲੋਕ ਸੀਗੇ ਹਨਾ ਵੀ ਪੱਖਿਆਂ ਨੀਚੇ ਮਤਲਬ ਪਹਿਲਾਂ ਤਾਂ ਦੇਖਲੋ ਪੱਖੇ ਵੀ ਨੀ ਹੁੰਦੇ ਸੀਗੇ ਜੇ ਆਪਾਂ ਦੇਖੀਏ।
ਬਿਲਕੁਲ ਜੀ।
ਹਾਂਜੀ -ਹਾਂਜੀ
ਹੁਣ ਤੋਂ ਕੂਲਰ ਹੈਗੇ ਏਸੀ ਹੈਗੇ ਔਰ ਹਰ ਘਰ ਦੇ ਵਿੱਚ ਤੁਹਾਨੂੰ ਮਿਲੇਗਾ ਏਸੀ
ਬਿਲਕੁਲ -ਬਿਲਕੁਲ ਹਾਂਜੀ -ਹਾਂਜੀ ਏ ਤੇ ਗੱਲ ਸਹੀ ਐ। ਮਤਲਬ ਦੇਖੋ ਸੰਤੁਸ਼ਟੀ ਨੀ ਹੁੰਦੀ ਹੈਗੀ ਪਹਿਲਾਂ ਦੇਖੋ ਪੱਖੇ ਵੀ ਨਹੀਂ ਹੁੰਦੇ ਸੀਗੇ ਲੋਕ ਏਦਾਂ ਹੀ ਬੈਠੇ ਰਹਿੰਦੇ ਸ ਸੀਗੇ ਹੁਣ ਓਹਨਾਂ ਹੁੰਦਾ ਸੀਗਾ ਈ ਪੱਖੇ ਹੀ ਮਿਲ ਜਾਣ ਪੱਖਿਆਂ ਤੋਂ ਮਤਲਬ ਦੇਖੋ ਹਨ ਨਾ ਜਿਹੜੇ ਫਰਾਟੇ ਪੱਖੇ ਹੁੰਦੇ ਨੇ ਉਹ ਐ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਹੋਣ ਲੱਗ ਗਿਆ ਵੀ ਜੇ ਕੂਲਰ ਆ ਜਾਣ ਕੂਲਰ ਵੀ ਆ ਗਏ। ਕੂਲਰ ਤੋਂ ਬਾਅਦ ਹੁਣ ਏਸੀਆਂ ਦਾ ਪੈ ਗਿਆ ਵੀ ਹਾਂ ਬਸ ਏਸੀ ਹੋਣ ਹੁਣ ਮਤਲਬ ਜਿਹਨਾਂ ਦੇ ਘਰ ਏ ਸੀ ਨਹੀਂ ਹੈਗੇ ਉਹਨਾਂ ਨੂੰ ਤਾਂ ਇਹੀ ਹੁੰਦਾ ਵੀ ਬਸ ਏ ਸੀ ਲੱਗ ਜਾਏ- ਏ ਸੀ ਲੱਗ ਜਾਏ।
ਹਾਂਜੀ ਪਰ ਅੱਜ ਕੱਲ੍ਹ ਗਰਮੀ ਵੀ ਇਤਨੀ ਪੈਂਦੀ ਹੈ ਨਾ ਕਿ ਮਤਲਬ ਜ਼ਰੂਰਤ ਹੀ ਏ ਹਰ ਘਰ ਦੀ ਨੀਡ ਹੋ ਗਈ ਏ, ਏ ਸੀ।
ਬਿਲਕੁਲ-ਬਿਲਕੁਲ ਪਰ ਜੇ ਆਪਾਂ ਹਨਾ, ਦੇਖੀਏ ਵੀ ਜਿਹੜੀ ਦੇਖੋ ਇਹ ਚ ਜਿਹੜੀ ਆਪਾਂ ਨੂੰ ਕੂਲਿੰਗ ਹੁੰਦੀ ਆ ਹਨਾ, ਉਹ ਆਪਣੇ ਸਰੀਰ ਲਈ ਬਹੁਤ ਹਾਨੀਕਾਰਕ ਹੈ।
ਹਾਂਜੀ ਉਹ ਤਾਂ ਹੈ, ਜੀ
ਹਾਂਜੀ- ਕਿਉਕਿ ਇਹਦੇ ਕੋਈ ਇਕ ਤਰ੍ਹਾਂ ਨਾਲ ਜਿਹੜਾ ਆਪਾਂ ਨੂੰ ਹਨਾ, ਪਸੀਨਾ ਨਾਲ ਉਹਦੇ ਕੋਲ ਸਾਰਾ ਸੋਖ ਲੈਂਦਾ ਹੈ।
ਹਾਂਜੀ,
ਤੇ ਮਤਲਬ ਦੇਖੋ, ਜਿਹੜੀ ਆਪਾਂ ਨੂੰ ਇਥੋਂ ਕੂਲਿੰਗ ਮਿਲਲੀ ਆਈ ਸੀ ਤਾਂ ਉਹ ਨੈਚੁਰਲ ਨਹੀ ਹੈਗੀ ਉਹ ਇਕ ਹਾਂਜੀ ਉਹ ਮਸ਼ੀਨ ਦੇ ਥਰੂ ਬਣਾਈ ਹੋਈ ਹੈ, ਇਕ ਉਹਦੇ ਚ ਮੋਟਰਾਂ ਵਗੈਰਾ ਪਾਤੀਆਂ ਹਨਾ, ਜਾਂ ਮਤਲਬ ਏਦਾਂ ਦੀ ਕਹਿ ਲਓ, ਖੋਜ ਹੋ ਹੋਈ ਆ ਵੀ ਜਿਸਦੇ ਨਾਲ ਆਪਾਂ ਨੂੰ ਕੁਦਰਤੀ ਹਵਾ ਨੀ ਮਿਲਦੀ ਜਿਹੜੀ ਹੈ, ਆਪਣੀ ਸਾਹ ਲਈ ਵੀ ਜ਼ਰੂਰੀ ਹੈ, ਆਪਣੇ ਸਰੀਰ ਲਈ ਵੀ ਜ਼ਰੂਰੀ ਹੈ ਵਧੀਆ
ਹਾਂਜੀ ਏਸੀ ਦੀ ਹਵਾ ਨੀ ਚੰਗੀ ਹੁੰਦੀ, ਸਰੀਰ ਦੇ ਲਈ ਵੀ ਨੀ ਨਾ ਹੱਡੀਆਂ ਵੀ ਕਮ ਜ਼ੋਰ ਹੁੰਦੀ ਨੇ, ਤੇ ਸਰੀਰ 'ਚ ਦਰਦਾਂ ਹੋ ਜਾਂਦੀਆਂ ਨੇ।
ਬਿਲਕੁਲ-ਬਿਲਕੁਲ ਤੇ ਨਾ ਇਹ ਜੋਂ ਦੇਖੋ, ਆਪਾਂ ਏ ਦੇ ਵਿੱਚੋਂ ਬਾਹਰ ਨਿਕਲਦੇ ਹਾਂ ਦੇਖੋ। ਤਰ ਦੇ ਕੋਲ ਬਿਮਾਰ ਹੋਣ, ਦਾ ਡਰ ਬਹੁਤ ਜ਼ਿਆਦਾ ਰਹਿੰਦਾ। ਹਾਂਜੀ ਤੇ ਦੂਜੀ ਗੱਲ ਦੇਖੋ, ਬੰਦਾ ਬਾਹਰ ਰਹਿ ਹੀ ਨਹੀਂ ਸਕਦਾ ਹੈਗਾ, ਜਿਹੜੇ ਬੰਦੇ ਨੂੰ ਏਸੀ ਦੀ ਆਦਤ
ਅਸੀਂ ਵੀ ਦੇਖੋ, ਬੱਚੇ ਆਉਂਦੇ ਨੇ ਸਕੂਲ ਤੇ-ਤੇ ਗਰਮੀ ਹੁੰਦੀ ਏਸੀ ਚਲਾਓ, ਏਸੀ ਚਲਾਓ।
ਹਾਂਜੀ,
ਤੋ ਆਦਤ ਹੀ ਹੋ ਗਈ ਹੈ ਹੁਣ ਤੋਂ, ਬੱਚੇ ਸਹਿਣ ਹੀ ਨਹੀਂ ਕਰਦੇ। ਕੋਈ ਵੀ ਸਹਿਣ ਹੀ ਨਹੀਂ ਕਰਦਾ, ਗਰਮੀ ਨੂੰ ਹੁਣ ਤੋਂ
ਮਤਲਬ ਦੇਖੋ, ਸਾਡੇ ਵੀ ਹੋਇਆ ਸੀਗਾ, ਇੱਕ ਦਿਨ ਸਾਡੇ ਨਾ ਪਤਾ ਕੀ ਹੋਇਆ, ਜਿਹੜੀ ਏ ਸੀ ਦੀ ਮਤਲਬ ਸਵਿੱਚ ਨਹੀਂ ਹੁੰਦੀ ਹੈਗੀ ਮੇਨ ਵਿਚ ਮਤਲਬ ਉਹ ਹਨਾ, ਡਿੱਗੀ ਜਾ ਰਹੀ ਸੀਗੀ। ਤੇ ਸਾਨੂੰ ਲੱਗਿਆ, ਕਿ ਤੇ ਏਸੀ ਦੇ ਵਿਚ ਕੋਈ ਨੁਕਸ ਪੈ ਗਿਆ, ਮਤਲਬ ਦੋ ਦਿਨ ਪੱਖੇ ਨੀਚੇ ਕੱਟ ਲਿਆ ਹਨਾ, ਵੀ ਚਲੋ ਇਹੀ ਨਹੀ ਚਾਹੀਦਾ ਸੀਗਾ, ਸਾਨੂੰ ਐਸੀ ਏਸੀ 'ਚ ਖਰਾਬੀ ਹੋਈ ਨਵਾਂ ਲਵਾਉਣਾ ਪਏਗਾ। ਤੇ ਚਲੋ ਅਸੀ ਦਿਖਾਇਆ, ਨੀ ਫੇਰ ਮੈ ਸੋਚਿਆ ਮੈ ਕਿਹਾ ਚਲੋ, ਦਿਖਾ ਕੇ ਤਾਂ ਦੇਖ ਲੈਂਦੇ ਆ। ਤੇ ਜਦੋਂ ਦਿਖਾਇਆ, ਗਿਆ ਜਿਸ ਸਵਿਚ ਜ ਖਰਾਬ ਹੋਈ ਹੋਈ ਸੀਗੀ, ਉਹ ਦੋ ਢਾਈ ਸੌ ਰੁਪਏ ਲਗਿਆ ਠੀਕ ਹੋ ਗਈ ਪਰ ਮਤਲਬ ਦੋ ਦਿਨਾਂ ਦੇ ਵਿਚ ਐਵੇ ਹੋ ਗਿਆ ਵੀ ਜੇ ਏ ਸੀ, ਨੀ ਤਾਂ ਕੁਛ ਨੀ ਵੀ ਮਤਲਬ ਬਚ ਹੀ ਨੀ ਸਕਦੇ ਆਪਾਂ ਇਸ ਤੋਂ
ਹਾਂਜੀ, ਬਿਲਕੁਲ ਮਤਲਬ ਤੁਸੀ ਇਹ ਸਮਝ ਲਓ, ਕਿ ਸੀਜ਼ਨ ਹੀ ਨਹੀ ਕੱਟਦਾ ਗਰਮੀਆਂ ਦਾ
ਬਿਲਕੁਲ-ਬਿਲਕੁਲ ਐਵੇਂ ਲੱਗਦਾ, ਵੀ ਜੇ ਮਤਲਬ ਐਵੇ ਹੋਗਾ ਦੋ ਦਿਨਾਂ ਦੇ ਵਿਚ ਵੀ ਜੇ ਏ ਸੀ ਦੀ ਹਵਾ ਨਾ ਮਿਲੀ ਤਾਂ ਬਚਣਾ ਔਖਾ ਹੀ ਹੈ ਬਸ- ਕੋਈ ਚੀਜ਼ ਹੋ ਹਾਂਜੀ, ਇਨੀ ਜਿਆਦਾ ਆਪਾਂ ਨੂੰ ਆਦਤ ਪੈ ਜਾਂਦੀ
ਹਾਂਜੀ ਪਰ ਏਸੀ ਦੇਖੋ ਅਜ-ਕਲ ਅਸੀ ਸੁਣਦੇ ਵੀਏ ਕਿ ਗਰਮੀ ਇਤਨੀ ਹੋ ਗਈ ਏਸੀ ਜੇ ਕੰਪਰੈਸ਼ਰ 'ਚ ਅੱਗ ਲੱਗੀ ਅਤੇ ਕਿਨੇ-ਕਿਨੇ ਜਾਨ ਨਾਲ ਦਾ ਨੁਕਸਾਨ ਵੀ ਹੁੰਦਾ ਹੈ।
ਹਾਂਜੀ ਹੁਣ ਦੇਖੋ ਪਤਾ ਕੀ ਹੈ, ਦੇਖੋ ਅੰਦਰ ਤਾਂ ਉਹ ਕੂਲਿੰਗ ਕਰੀ ਜਾਂਦਾ ਹੁਣ ਬਾਹਰ ਦੇਖੋ ਹਰ ਘਰ ਦੇ ਵਿਚ ਦੇਖੋ, ਦੋ ਤਿੰਨ ਨਹੀ ਸੀ ਤਾਂ ਉਹਨੂੰ ਮਿਲਣਗੇ ਹਨਾ ਤੇ ਜਿਹੜੀ ਉਹਦੀ ਗਰਮੈਸ਼ ਹੁੰਦੀ ਆ, ਉਹ ਬਾਹਰ ਕੋਲ ਸਾਰੇ ਹੀ ਆਪਣੇ ਵੱ ਵਾਤਾਵਰਨ ਦੇ ਵਿਚ ਇਕਠੀ ਹੋਈ ਜਾਦੀ ਹੈ, ਜਿਸ ਕਰਕੇ ਬਾਹਰ ਦੇ ਬਾਹਰਲਾ ਤਾਪਮਾਨ ਕਿਨਾ ਜਦਾ ਵੱਧ ਜਾਦਾ,
ਹਾਂਜੀ
ਹਾਂਜੀ-ਹਾਂਜੀ, ਤੇ ਜਿਸੇ ਕਰਕੇ ਹਨਾ ਵੀ ਜਿਵੇ, ਆਪਾਂ ਕਹਿ ਦਿੰਦੇ ਹਾਂ ਵੀ ਇਹ ਸੀ। ਨੂੰ ਅੱਗ ਲੱਗ ਗਈ ਹੈ, ਕੁਛ ਵੀ ਹੋਰ ਚੀਜਾ ਹਨਾ ਤਾਰਾਂ ਵਗੈਰਾ ਨੂੰ ਹਨਾ ਮਤਲਬ ਉਹ ਮੇਨਦਾਰਨ ਇਹੀ ਹੈ, ਵੀ ਇਹਨਾਂ ਦੇ ਵਿਚੋਂ ਜਿਹੜੀ ਗਰਮੈਸ਼ ਨਿਕਲ ਰਹੀ ਉਹ ਸਾਰਿਆਂ ਵਾਪ ਉਹਨਾਂ ਦੇ ਵਿਚ ਜਾਂਦੀ ਆ ਜਿਸ ਕਾਰਨ ਆਪਣੇ ਵਾਤਾਵਰਨ ਦਾ ਜਿਹੜਾ ਤਾਪਮਾਨ ਆ ਉਹ ਵੱਧ ਜਾਂਦਾ ਪਹਿਲਾਂ ਲੋਕ ਦੇਖੋ ਵਧੀਆ ਸੀਗੇ ਹਨਾ, ਮਤਲਬ ਕੋਈ ਦੇ ਕੋਲ ਪੱਖੇ ਨੀ ਹੁੰਦੇ ਸੀਗੇ ਏਸੀ ਨੀ ਹੁੰਦੇ ਸੀਗੀ ਐਵੇਂ ਬਸ ਕਿਉਂਕਿ ਥੱਕੇ ਹਾਰੇ ਜਿਆਦਾ ਹੁੰਦੇ ਸੀਗੇ ਹਨਾ ਐਵੇਂ ਆ ਕੇ ਸੋ ਜਾਣਾ ਕੁਛ ਨੀ ਪਤਾ ਲੱਗਣਾ‌।
ਪਰ ਨਾ ਅੱਜ ਕੱਲ੍ਹ ਅੱਜ ਅੱਜ ਕੱਲ੍ਹ ਗੱਲ ਕਰੀਏ ਤਾਂ ਗਰਮੀ ਵੀ ਕੁੱਝ ਜ਼ਿਆਦਾ ਹੀ ਪੜਦੀ ਹੈ।
ਹਾਂਜੀ-ਹਾਂਜੀ ਤਾਂ ਗੱਲ ਸਹੀ ਹੈ।
ਹਨਾ ਜਿਆਦਾ ਹੀ ਹੋਣ ਲੱਗੀ ਗਰਮੀ ਅਸੀਂ ਕਦੇ ਨਹੀਂ ਸੁਣਿਆ ਥਾ ਫੋਰਟੀ ਫਾਈਵ ਫੋਰਟੀ ਟੈਂਪਰੇਚਰ ਹੋ ਗਿਆ। ਤ ਅਬ ਤੋਂ ਫਿਰ ਨੀਡ ਹੋਏਗੀ ਏ ਸੀ ਦੀ ਤੋ ਕਿਉਕਿ ਪੰਖਾ ਵੀ ਗਰਮ ਹਵਾ ਦਿੰਦਾ ਹੈ।
ਬਿਲਕੁਲ -ਬਿਲਕੁਲ ਇਹ ਤਾਂ ਗੱਲ ਸਹੀ ਹੈ। ਤੇ ਮਤਲਬ ਹਾਂਜੀ ਹਾਂਜੀ- ਹਾਂਜੀ
ਹਾਂਜੀ ਬੋਲੋ ਤੁਸੀ
ਮਤਲਬ ਇਹੀ ਹਨਾ ਦੇਖੋ ਇਕ ਤਾਂ ਦੇਖੋ ਹਨਾ। ਇਕ ਤਾਂ ਜਿਵੇਂ ਪਹਿਲਾਂ ਦੇਖੋ ਖੁੱਲ੍ਹੇ ਡੁੱਲੇ ਇਹ ਘਰ ਹੁੰਦੇ ਸੀਗੇ ਹਵਾਦਾਰ ਹੁੰਦੇ ਸੀਗੇ। ਹਨਾ ਮਤਲਬ ਘਰਾਂ ਦੇ ਵਿੱਚੋ ਹਵਾ ਕਰੋਸ ਹੁੰਦੀ ਸੀਗੀ ਪਰ ਅਜ ਕਲ ਕੀ ਹੋ ਗਿਆ ਦੇਖੋ ਘਰ ਬਿਲਕੁਲ ਬੰਦ ਹੋ ਗਏ ਨੇ ਹਨਾ ਅਗਲਾ ਵਿਹੜਾ ਵੀ ਨੀ ਛੱਡਦੇ ਮੁਰੇ ਵੀ ਜਿਹਦੇ ਵਿਚ ਹਵਾ ਕਰੋਸ ਹੁੰਦੀ ਸਾਰੇ ਦੇਖੋ ਗੇਟ ਮੋਰੀਆਂ ਬਿਲਕੁਲ ਬੰਦ ਹੁੰਦੇ ਨੇ ਜਿਸ ਕਰਕੇ ਅੰਦਰ ਹਵਾ ਹੀ ਨਹੀਂ ਕਰੋਸ ਹੁੰਦੀ ਹੈਗੀ ਤੇ ਅੰਦਰ ਕਿਨੀ ਜਿਆਦਾ ਹੀਟ ਪੈਦਾ ਹੋ ਜਾਂਦੀ ਹੈ।
ਹਾਂ ਬਿਲਕੁਲ ਜੀ।
ਹਾਂਜੀ- ਹਾਂਜੀ
ਵੀ ਜਿਹੜੇ ਹਾਂਜੀ ਆਹ ਸਾਨ ਆਹ ਜਿਹੜੇ ਨਿਊਜ਼ ਆਣ ਨੇ ਕਿ ਬਿਲਡਿੰਗ 'ਚ ਬਲਾਸਟ ਹੋ ਗਿਆ ਤੋਂ ਸਾਥ ਵਾਲੇ ਦੇ ਘਰ 'ਚ ਆਗ ਲੱਗੀ ਤੇ ਐਵੇਂ ਹੁੰਦਾ ਕਿ ਕੰਪ੍ਰੈਸ਼ਰ ਨੇੜੇ-ਨੇੜੇ ਲੱਗੇ ਹੁੰਦੇ ਨੇ ਤੇ ਦੂਸਰੇ ਜੋ ਦੂਜੇ ਪੜੋਸੀ ਹੁੰਦੇ ਨੇ ਉਹਨਾ ਨੂੰ ਵੀ ਉਹਦਾ ਨੁਕਸਾਨ ਹੁੰਦਾ ਹੈ।
ਹਾਂਜੀ -ਹਾਂਜੀ ਇਹ ਤਾਂ ਗੱਲ ਤੁਹਾਡੀ
ਬਿਲਕੁਲ ਸੱਟ ਕੇ ਬਣੇ ਵਏ ਇੱਕ ਦੂਜੇ ਨਾਲ ਬਿਲਕੁਲ ਕੋਈ ਡਿਸਟੈਂਸ ਹੈਗਾ ਹੀ ਨਹੀਂ।
ਉਥੇ ਦੇਖੋ ਹਨਾ ਕੋਈ ਸਪੇਸ ਵੀ ਨੀ ਹੁੰਦੀ ਹੈਗੀ ਜਿਹੜੀ ਉੱਥੇ ਮਤਲਬ ਘਰ ਵਗੈਰਾ ਵੀ ਬੜੇ ਹੁੰਦੇ। ਨੇ ਹਨਾ ਦੇਖੋ ਵਿਚੋਂ ਵਿਚ ਬਣੇ ਹੁੰਦੇ ਨੇ। ਜੇ ਦੇਖੋ ਮਤਲਬ ਕੋਈ ਇਦਾਂ ਇਦਾਂ ਦਾ ਸੀਨ ਹੁੰਦਾ ਵੀ ਹੈ ਹਨਾ ਵੀ ਚਲੋ ਹੁਣ ਘਰਾਂ ਦੇ ਵਿੱਚ ਤਾਂ ਚਲੋ ਆਪਾਂ ਛੇਤੀ ਦੇ ਕੇ ਬਾਹਰ ਨਿਕਲ ਜਾਂਦੇ ਆ ਜਦੋਂ ਆਪਾਂ ਨੂੰ ਪਤਾ ਹੋਵੇ ਵੀ ਏਦਾਂ ਦਾ ਕੁਛ ਹੋਣ ਲੱਗ ਰਿਹਾ ਹੁਣ ਐਡੀ ਬਿਲਡਿੰਗ ਓਹੋ ਤਾਂ ਬੰਦਾ ਛੇਤੀ ਦੇ ਕੇ ਛਾਲ ਮਾਰਨ ਜੋਗਾ ਵੀ ਨੀ ਹੈਗਾ। ਕਿਉਂਕਿ ਮੌਤ ਦੋਨੇ ਤਰੀਕੇ ਨਾਲ ਹੋਣੀ ਆ ਹਨਾ ਜੇ ਆਪਾਂ ਛਾਲ ਮਾਰਾਂਗੇ ਤਾਂ ਵੀ ਤੇ ਜੇ ਅੰਦਰ ਰਹੀਏ ਤਾਂ ਵੀ
ਬਿਲਕੁਲ ਜੀ ਨੁਕਸਾਨ ਵੀ ਹੈਗੇ ਤੇ ਫ਼ਾਇਦੇ ਵੀ ਹੈਗੇ। ਪਰ ਜਿਹੜੇ ਲੋਕ ਯੂਜ ਕਰਦੇ ਨਾ ਅਸੀਂ ਵੀ ਯੂਜ ਕਰਦੇ ਏ ਸੀ ਨੂੰ ਤਾਂ ਪੂਰੇ ਪ੍ਰੀਕੋਸ਼ਨ ਨਾਲ ਯੂਜ਼ ਕਰਨਾ ਚਾਹੀਦਾ ਸਾਨੂੰ ਵੀ
ਹਾਂਜੀ ਕਹਿੰਦੇ ਪਾਣੀ ਦੀ ਬਾਲਟੀ ਰੱਖਣੀ ਚਾਹੀਦੀ ਹੈ ਇੱਕ ਪਤਾ ਨੀ
ਹਾਂਜੀ -ਹਾਂਜੀ ਕਹਿੰਦੇ ਨੇ ਔਰ ਟਵੈਂਟੀ ਫੋਰ ਤੇ ਮਨਟੇਨ ਕਰੋ ਉਹਨੂੰ ਥੋੜਾ ਜਿਹਾ ਬ੍ਰੇਕ ਦਿਓ ਕਈਆਂ ਦਾ ਏਸੀ ਦਿਨ ਰਾਤ ਚੱਲਦਾ ਹੈ ਤੇ ਉਹ ਤਾਂ ਗਰਮ ਹੋਣੀ ਹੈਗੀ ਨਾ। ਮਸ਼ੀਨਰੀ ਤੋ ਹੈਗੀ ਇਹ ਵੀ
ਬਿਲਕੁਲ -ਬਿਲਕੁਲ ਲੱਜ ਗੱਲ ਦਾ ਦੇਖੋ ਇਨਸਾਨਾਂ ਤੇ ਨ ਭਰੋਸਾ ਹੈਗਾ ਆਪਾਂ ਮਸ਼ੀਨਰੀ ਤੇ ਕਿਵੇਂ ਕਰ ਲੈਂਣੇ। ਸਾਰਾ ਦਿਨ ਚਲੀ ਜਾਂਦੀ ਹੈ ਨਾ। ਉਹਨੂੰ ਵੀ ਦੇਖੋ ਹਨਾ ਥੋੜਾ ਮਤਲਬ ਸ਼ਾਂਤੀ ਦੀ ਥੋੜ੍ਹੇ ਬੰਦ ਕਰਨ ਦੀ ਲੋੜ ਹੁੰਦੀ। ਤਾਂ ਕਿ ਉਹ ਵੀ ਠੰਡਾ ਹੋ ਸਕੇ ਹੁਣ ਤੁਸੀਂ ਆਪਣੇ ਸਰੀਰ ਲਾ ਲਓ ਜੇ ਆਪਾਂ ਸਾਰਾ ਦਿਨ ਚੱਲੀ ਜਾਵਾਂਗੇ ਕੋਈ ਆਰਾਮ ਨੀ ਕਰਾਂਗੇ‌। ਤਾਂ ਆਪਾਂ ਵੀ ਬਿਮਾਰ ਹੀ ਹੋਵਾਂਗੇ ਨਾ।
ਬਿਲਕੁਲ ਜੀ, ਤੇ ਉਹਦਾ ਹੀ ਨਾ ਮਸ਼ੀਨਰੀ ਹੈਗੀ ਸਮਝਣਾ ਚਾਹੀਏ ਲੋਕਾਂ ਨੂੰ ਕਿ ਇਹਦੀ ਸਰਵਿਸ ਪ੍ਰੋਪਰਲੀ ਕਰਾਓ ਤੁਸੀਂ ਟੈਂਪਰੇਚਰ ਮੇਨਟੇਨ ਕਰੋ ਇੱਕ ਦੋ ਘੰਟੇ ਬਾਅਦ ਉਹਨੂੰ ਰੈਸਟ ਦੇ ਦਿਉ
ਬਿਲਕੁਲ -ਬਿਲਕੁਲ, ਬਸ ਲੋਕਾਂ ਨੂੰ ਇਹੀ ਆ ਵੀ ਉਹਨਾਂ ਨੂੰ ਆਰਾਮਦਾਈ ਚਾਹੀਦੀ ਆ ਬਸ ਜਦੋਂ ਮਤਲਬ ਘਰ ਤੋਂ ਬਾਹਰ ਨਿਕਲਣ ਉਦੋਂ ਹੀ ਏਸੀ ਬੰਦ ਕਰਨਗੇ
ਅ ਸਾਰੀ ਫੇਰ ਗਰਮੀ ਤੋਂ ਅੰਦਰ ਆਉਂਦੇ ਨੇ ਠੰਢ ਤੋਂ ਬਾਹਰ ਜਾਂਦੇ ਨੇ ਫਿਰ ਇਹ ਵੀ ਬਿਮਾਰੀ ਕਰਦੀ ਨੇ
ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਹੈ ਜੀ
ਅ ਵੀ ਇਤਨੀ ਅਖ਼ਬਾਰਾਂ ਚ ਵੀ ਆਂਦਾ ਨੇ ਤੇ ਟੀ ਵੀ ਚ ਵੀ ਨਿਯੂਜ਼ ਚ ਦਿਂਦੇ ਨੇ ਕਿ ਤੁਸੀਂ ਏ ਸੀ ਨੂੰ ਇੱਦਾਂ- ਇੱਦਾਂ ਦਾ ਯੂਜ਼ ਕਰੋ ਇਹਦੇ ਵਿੱਚ ਗੈਸ ਹੁੰਦੀ ਨੇ ਉਹ ਪ੍ਰੋਪਰਲੀ ਚੈੱਕ ਕਰਾਓ
ਬਿਲਕੁਲ -ਬਿਲਕੁਲ ਸਹੀ ਗੱਲ ਹੈ ਨੀ, ਕੁਛ ਹੋ ਵੀ ਜਿਆਦਾ ਹੀ ਗਏ ਨਾ ਇ ਹੁਣ ਦੇਖ। ਚਲੋ ਇੱਕ ਘਰ ਦੇ ਵਿੱਚ ਇੱਕ ਏਸੀ ਲੱਗਿਆ ਹੋਇਆ ਨਾ ਚਲੋ ਤਾਂ ਵੀ ਠੀਕ ਆ। ਤੇ ਹੁਣ ਦੇਖੋ ਹਰ ਇੱਕ ਕਮਰੇ ਦੇ ਵਿੱਚ।
ਹਰੇਕ ਕਮਰੇ ਜਿਹੜਾ ਹੈਗਾ ਹਾਂਜੀ। ਤੇ ਇਹਦੇ ਨਾਲ ਵੀ ਬਾਹਰ ਵੀ ਗਰਮੀ ਵੱਧਦੀ ਹੈ।
ਹਾਂਜੀ -ਹਾਂਜੀ ਬਿਲਕੁਲ ਵੱਧਦੀ ਹੈ ਜੀ ਕਿਉਂਕਿ ਸਾਰੀ ਉਹਦੀ ਗਰਮਾਇਸ਼ ਕਮਰੇ ਦੇ ਬਾਹਰ ਚਲੀ ਜਾਂਦੀ ਹੈ। ਤੇ ਜਿਹੜੇ ਆਪਾਂ ਨੂੰ ਰੋਗ ਲੱਗ ਰਹੇ ਨੇ ਜ ਕੋਈ। ਇਹਦੇ ਨਾਲ ਹਨਾ ਸਾਹ ਦੇ ਰੋਗ ਹੋ ਗਏ ਹਨਾ ਤੇ ਜਿਹੜੇ ਆਪਣੇ ਹੱਡ ਗੋਡੇ ਦਰਦ ਕਰ।
ਹਾਂਜੀ ਮੈਨੂੰ ਵੀ ਆਉਂਦੀ। ਪ੍ਰੋਬਲਮ ਮੈਨੂੰ ਸਾਈਨਸ ਹੋ ਜਾਂਦਾ ਹੈ, ਮੈਨੂੰ ਜੁਆਇੰਟ 'ਚ ਪੈ ਪੇਨ ਹੋ ਜਾਂਦੀ ਹੈ।
ਬਿਲਕੁਲ, ਬਿਲਕੁਲ। ਬਿਲਕੁਲ ਏ ਸੀ ਕਰਕੇ ਹੁੰਦਾ ਕਿਉਂਕਿ ਜਿਹੜੇ ਆਪਣੇ ਸਰੀਰ 'ਚ ਪਾਣੀ ਹੁੰਦਾ ਉਹ ਸਾਰਾ ਦਾ ਏ ਸੀ ਸੋਖ ਦਾ ਪਾਣੀ ਦੀ ਕਮੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਹਨਾ। ਸਾਹ ਨੀ ਆਉਂਦਾ, ਆਪਾਂ ਨੂੰ ਘਬਰਾਹਟ ਵਗੈਰਾ ਕਿੰਨੀ ਹੋਣ ਲੱਗ ਜਾਂਦੀ ਹੈ, ਮਤਲਬ ਜੇ ਬੰਦਾ ਏ ਸੀ 'ਚ ਨਾ ਬੈਠੇ ਤਾਂ ਉਹਨਾਂ ਨੂੰ ਸਾਹ ਦੀ ਬੜੀ ਪ੍ਰੋਬਲਮ ਆਉਣ ਲੱਗ ਜਾਂਦੀ ਏ ਹਾਂਜੀ -ਹਾਂਜੀ ਤਾਂ ਕਿ ਉਹਨਾ ਥੋੜਾ ਜਿਹਾ ਮਤਲਬ ਆਪਾਂ ਨੂੰ ਪਰਹੇਜ਼ ਵੀ ਕਰਨਾ ਚਾਹੀਦਾ, ਮਤਲਬ ਦੇਖੋ ਜਦੋਂ ਨਾ ਸਰੇ ਹਨਾ ਵੀ ਚਲੋ ਉਦੋਂ ਲਗਾ ਲੋ, ਪਰ ਜਿੰਨਾ ਟਾਈਮ ਹਨ ਸਰਦਾ ਵੀ ਹਨਾ ਚਲੋ ਘੰਟਾ ਆਪਾਂ ਬੈਠੇ ਹ ਅੱਧਾ ਘੰਟਾ ਜਿੰਨਾ ਟਾਈਮ ਵੀ ਹਨਾ ਉਹਨਾਂ ਟਾਈਮ, ਸਾਨੂੰ ਮਤਲਬ ਨਹੀਂ ਕਰਨਾ ਚਾਹੀਦਾ ਉਹਨਾਂ ਟਾਈਮ ਮਤਲਬ ਆਪਾਂ ਨੂੰ, ਹਾਂਜੀ ਬੰਦ ਹੀ ਰੱਖਣਾ ਚਾਹੀਦਾ ਇਸਨੂੰ
ਹਾਂਜੀ -ਹਾਂਜੀ, ਕਈ ਲੋਕ ਇੱਕ ਨਾ ਇਨੂੰ ਮੈਂ ਦੇਖਿਆ ਸੀ ਹਾਈ ਟੈਂਪਰੇਚਰ ਤੇ ਚਲਾਂਦੇ ਨੇ। ਇਤਨੀ ਕੂਲਿੰਗ ਹੋ ਜਾਂਦੀ ਹੈ ਹਨਾ
ਕਈ ਤਾਂ ਮਤਲਬ ਸੋਲਾਂ- ਸੋਲਾਂ ਤੇ ਅਠਾਰਾਂ- ਅਠਾਰਾਂ ਤੇ ਐਵੇਂ ਕਰਕੇ ਚਲਾਂਗੇ, ਪਰ ਅਸੀਂ ਤਾਂ ਦੇ ਨਾ ਬਿਲਕੁਲ ਨੋਰਮਲ ਤੇਈ ਚੌਵੀ ਚੌਵੀ ਤੇ ਹੁੰਦਾ ਹਨਾ ਜਦੋਂ ਚਲੋ ਥੋੜ੍ਹੀ ਵੱਧ
ਹਾਂਜੀ -ਹਾਂਜੀ, ਹਾਂਜੀ ਬੋਡੀ ਟੈਂਪਰੇਚਰ ਲਈ ਇੰਨਾ ਹੀ ਫਾਇਦੇਮੰਦ ਹੁੰਦਾ ਹੈ ਟਵੰਟੀ ਫੋਰ ਹੀ ਅਬ ਤੋਂ ਅ ਅਬ ਤੋਂ ਤੁਸੀਂ ਸੁਣੇਐ ਓ ਗਯਾ ਜੇ ਮੋਦੀ ਜੀ ਨੇ ਵੀ ਬੋਲੇਐ ਕਿ ਜੇੜੇ ਸਰਕਾਰੀ ਓਫਿ ਔਫਿਸ 'ਚ ਲੱਗ ਗੇ ਨੇ ਏ ਸੀ ਓਨਾਂ ਦਾ ਟੈਂਪਰੇਚਰ ਵੀ ਟਵੈਂਟੀ ਫੋਰ 'ਤੇ ਡਾਊਨ ਨੀ ਹੋਣਾ ਚਾਈਦਾ।
ਬਿਲਕੁਲ -ਬਿਲਕੁਲ ਸਹੀ ਗੱਲ ਹੈ ਚਲੋ ਹਣਾ ਅਪਾਂ ਨੂੰ ਵੀ ਇਹੀ ਚਾਹੀਦਾ ਵੀ ਆਪਾਂ ਜੇ ਘੱਰੇ ਵੀ ਯੂਸ ਕਰ ਰਏ ਆ ਬੱਚੇਆਂ ਨੂੰ ਇਹ ਚੀਜ਼ ਸਮਝਾਈਏ ਵੀ ਹਨਾ, ਫੁੱਲ ਏਸੀ ਨਾ ਕਰਨ ਤੇ ਸਾਰਾ ਦਿਨ ਏਸੀ 'ਚ ਨਾ ਬੈਠਣ, ਹਨਾ
ਬਿਜਲੀ ਵੀ ਬੱਚਤ ਹੁੰਦੀ ਨੇ ਤੇ ਜਿਹੜੇ ਇਹ ਕੰਪ੍ਰੈਸ਼ਰ ਫਟਦੇ ਨੇ ਇਹ ਵੀ ਠੀਕ ਰਹੋਗੇ
ਹਾਂਜੀ ਤੁਸੀਂ ਵੀ ਆਪਣੇ ਘਰ ਹਨਾ ਜੋ ਵੀ ਆਲੇ ਦੁਆਲੇ ਜੋ ਵੀ ਐਵੇਂ ਯੂਜ ਕਰਦੇ ਨੇ ਉਹਨਾਂ ਨੂੰ ਸਮਝਾਯਾ ਤੇ ਮੈਂ ਵੀ ਕੋਸ਼ਿਸ਼ ਕਰਾਂਗੀ ਠੀਕ ਐ ਜੀ, ਹਾਂਜੀ ਠੀਕ ਐ ਜੀ ਸ਼ਾਸ੍ਰੀ
ਸਤਿ ਸ੍ਰੀ ਅਕਾਲ ਜੀ
ਓਕੇ ਜੀ।